ਹੇਲੋ।
ਹੈਲੋ।
ਸ਼ਸ਼ੀਕਾਲ ਜੀ।
ਸ਼ਾਸ਼ੀਕਾਲ ਜੀ।
ਹੋਰ ਕਿਵੇਂ ਓ। ਫ੍ਰੀ ਸੀ ਤੁਸੀ ਦੱਸੋ?
ਬਸ ਮੈ ਵੀ ਫਿ ਫ੍ਰੀ ਆਂ।
ਠੀਕ।
ਹੋਰ ਦੱਸੋ ਥੋਡੇ ਮੌਸਮ ਕਿਵੇਂ ਐ ਅੱਜ?
ਥੋਡੀ ਵਾਜ਼ ਕਟ-ਕਟ ਕੇ ਆਰੀ ਆ।
ਮੈਂ ਕਿਆ ਧਾਡਾ ਮੌਸਮ ਕਿਵੇਂ ਦਾ ਅੱਜ?
ਵਧੀਆ।
ਹੋਰ ਦੱਸੋ?
ਬੱਸ ਤੁਸੀ ਸਣਾਉ?
ਬੱਸ ਵਧੀਆ। ਹੋਰ ਦੱਸੋ ਤੁਹਾਡੇ ਪ੍ਰਦੂਸ਼ਣ ਦਾ ਕੀ, ਕਿਵੇਂ, ਚੱਲਦਾ ਪਿਆ ਅੱਜ-ਕੱਲ੍ਹ? ' '
ਪ੍ਰਦੂਸ਼ਣ ਦਾ ਤੇ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
ਅ ਪਤਾ ਨੀ।
ਹਮ।
ਹੈਲੋ। ਹਾਂਜੀ, ਕੀ ਕਰ ਸੀਗੇ?
ਮੈਂ ਪ੍ਰਦੂਸ਼ਣ ਬਾਰੇ ਪੁਸਦੀ ਪਈ ਸੀ, ਮੈਂ ਕਿਹਾ ਦੋਹੀ ਐਵੇਂ ਦੱਸੋ ਕਿ ਤੁਹਾਡੇ ਪ੍ਰਦੂਸ਼ਣ ਮਤਲਬ ਕਿੰਨਾ ਕ ਜਾਦਾ ਵੱਧ ਰਿਹਾ ਕਿਮੇਂ ਪ੍ਰਦੂਸ਼ਣ ਬਾਰੇ ਧੋਨੂੰ ਕੁਛ ਪਤਾ।
ਪ੍ਰਦੂਸ਼ਣ ਤਾਂ ਐਦਾ ਬੌਤ ਵੱਧ ਰਿਹਾ ਕਿਉਂਕਿ ਇਦਅ ਇੰਡਸਟਰੀ ਏਰੀਆ ਬੌਤ ਆ ਨਾ ਜਗ੍ਹਾ ਅਅ ਸਾਡੇ ਇੱਧਰ।
ਠੀਕ ਐ ਜੀ।
ਤੇ ਫੈਕਟਰੀਆ ਕਰਕੇ ਨਾ ਪ੍ਰਦੂਸ਼ਣ ਬਹੁਤ ਹੋ ਰਿਹਾ ਅੱਜ -ਕੱਲ੍ਹ ਤੇ ਚਿੜੀਆ ਵੀ ਨ ਦਿਖਦੀਆਂ ਆਸਮਾਨ 'ਚ'।
ਹਾਂਜੀ-ਆਂਜੀ, ਪ੍ਰਦੂਸ਼ਣ ਕਰਕੇ ਸਾਰੇ ਪਸੂ-ਪੰਛੀ ਦੇਖੋ ਮਰ ਰਹੇ ਆ।
ਸਈ ਕਿਆ ਹੁਤ ਬਮਾਰੀਆਂ ਹੋ ਰਹੀਆਂ ਨੇ ਪ੍ਰਦੂਸ਼ਣ ਕਰਕੇ ਤਾਂ ‌।
ਹਾਂਜੀ-ਅੰਜੀ।
ਵੱਡੀ-ਵੱਡੀ ਫੈਕਟਰੀਆਂ ਪਲੂਸ਼ਨ ਕਰਦੀ ਜੇ।
ਹਾਂਜੀ, ਅੱਜ-ਕੱਲ੍ਹ ਤੇ ਸਾਰਾ ਕੁਛ ਈ ਪ੍ਰਦੂਸ਼ਿਤ ਆ, ਵੈਸੇ।
ਹਾਂਜੀ, ਪੇੜ-ਪੇੜ ਵੀ ਨੀ ਪੇੜ ਵੀ ਕੱਟੀ ਜਾ ਰੇ ਨੇ ਜਿਨਾਂ ਨੂੰ ਪ੍ਰਦੂਸ਼ਣ ਥੋੜਾ ਬਚ ਜਾਂਦਾ ਸੀਗਾ।
ਹਾਂਜੀ-ਹਾਂਜੀ।
ਇਸ ਕਰਕੇ ਨਾ, ਬਹੁਤ ਦਿੱਕਤ ਹੋ ਰਹੀ ਏ। ਬਜ਼ੁਰਗ, ਹੁਣ ਤੇ ਬਜ਼ੁਰਗ ਬੰਦਾ ਵੀ ਨਹੀਂ ਜੀ ਜੀਅ ਪਾ ਰਿਹਾ।
ਹਾਂਜੀ-ਹਾਂਜੀ।
ਇਸ ਕਰਕੇ, ਪ੍ਰਦੂਸ਼ਣ ਬਹੁਤ ਬੈਟਰ ਤੁਹਾਡਾ ਉੱਧਰ ਕੀ ਕੈਸੇ ਮੌਸਮ ਕੈਸਾ।
ਹੋਰ ਦੱਸੋ? ਹਾਂਜੀ
ਮੈਂ ਪੁੱਛ ਰਿਹਾ ਤੁਹਾਡੇ ਉੱਧਰ ਦਾ ਵੈਦਰ ਕਿ ਕੈਸਾ। ਮੌਸਮ।
ਸਾਡੇ ਅੱਜ ਵਧੀਆ ਮੌਸਮ ਆ ਬਾਹਰ ਠੰਡਾ ਹਵਾ ਚੱਲੀ ਜਾਂਦੀ ਐ, ਸ਼ਾਮ ਦੀ‌।
ਠੰਡਾ ਵਾ।
ਹਾਂਜੀ-ਹਾਂਜੀ। ਮੌਸਮ ਵਾਵਾ ਠੰਡਾ ਗਾ। ਤੇ, ਵੈਸੇ ਥੋੜੀ-ਥੋੜ੍ਹੀ ਬੱਦਲਵਾਈ ਵੀ ਆ।
ਅੱਛਿਆ।
ਹਾਂਜੀ।
ਹੂ ਮੌਸਮ ਤਾਂ ਵੈਸੇ ਸਹੀ ਨਹੀਂ ਧੁੱਪ ਵੀ ਨੀ ਨਿਕਲ ਰਹੀ ਮਤਲਬ ਗਰਮੀ ਐ, ਪਰ ਇੰਨੀ ਨੀ ਐ। ਮੌਸਮ ਸਹੀ ਐ।
ਹਾਂਜੀ-ਹਾਂਜੀ।
ਹੋਰ ਦੱਸੋ ਕੀ ਕਰ ਰਹੇ ਹੋ?
ਬਸ ਵਧੀਆ ਤੁਸੀਂ ਦੱਸੋ? ਬਾਹਰ ਖਾਣਾ ਪੀਣਾ ਪਸੰਦ ਕਰਦੇ ਹੋ ਕਿ ਘਰ ਦਾ।
ਸਾਨੂੰ ਤਾਂ ਦੋਨੋ ਪਸੰਦ ਨੇ ਜੇ ਪਿਆ। ਘਰ ਰੋਟੀ ਜੇ ਮੇਲੇ ਬਾਹਰ ਹੀ ਖਾ ਲੈਣੇ ਆ।
ਠੀਕ ਕੇ ਜੀ।
ਤੁਸੀ। ਨਹੀਂ ਜੀਆਂ।
ਵੈਸੇ ਜ਼ਿਆਦਾਤਰ ਅਸੀ ਤਾਂ ਘਰ ਦਾ ਹੀ ਖਾਣਾ ਖਾਣੇ ਹਾਂ। ਘਰੋ ਦੇਖੋ ਆਪਾਂ ਵਧੀਆ ਚੀਜ਼ਾਂ ਧੂ ਸਵਾਰ ਕੇ ਬਣਾਦੇ ਹਾਂ ਹਨਾ। ਜਿਹੜੀਆਂ ਆਪਾਂ ਬਾਹਰੋਂ ਚੀਜ਼ਾਂ ਖਾਂਦੇ ਹਾਂ। ਉਹ ਕਈ ਵਾਰ ਦੇਖੋ ਧੋਤੀਆਂ ਵੀ ਨੀ ਹੁੰਦੀਆਂ ਕਿੰਨਾ ਕੁਛ ਹੁੰਦਾ। ਮੱਖੀਆਂ, ਮੱਛਰ ਬੈਠਦੇ ਆ ਉਹਨਾਂ ਉੱਤੇ। ਤੇ ਬਾਕੀ ਜਿਹੜੇ ਤੇਲ ਵਿੱਚ ਉਹ ਬਣਾਦੇ ਆਗੇ ਉਹ ਤਾਂ ਆਪਾਂ ਨੂੰ ਪਤਾ
ਸਹੀ ਗਾ ਬਾਹਾਰ ਤਾਂ ਸਾਰੀ ਗੰਦਗੀ ਆ। ਬਾਹਰ ਤਾਂ ਸਾਰੀ ਗੰਦਗੀ ਤਦ ਵੀ ਲੋਕੀ ਖਾਂਦੇ ਹੀ ਨੇ। ਬਾਹਰ ਦੇ ਖਾਣਾ ਵੈਸੇ ਅਵੋਇਡ ਹੀ ਕਰਨਾ ਚਾਹੀਦਾ ਏ ਹਮੇਸ਼ਾ।
ਹਾਂਜੀ, ਬਾਕੀ ਪੱਕਾ ਵੀ ਨੀ ਪਤਾ ਹੁੰਦਾ ਉਹ ਮਤਲਬ ਕਿ ਪੱਕਾ ਹੀ ਸਾਫ਼-ਸੁਥਰਾ ਕਿ ਨਹੀਂ ਵੀ ਸਾਫ਼-ਸੁਥਰਾ।
ਤਾਜ਼ਾ ਵੀ ਆਇਆ ਬਾਸੀ ਇਹ ਕੁੱਝ ਨਹੀਂ ਪਤਾ ਲੱਗਦਾ ਉੱਧਰ ਦਾ ਬਾਹਰ ਦਾ ਤੇ।
ਹਾਂਜੀ-ਹਾਂਜੀ। ਦੇਖੋ ਜਿਵੇਂ ਕਿ ਵੱਡੇ-ਵੱਡੇ ਹੋਟਲਾਂ ਵਗੈਰਾ ਚ ਜਿੱਥੇ ਕਿ ਖਾਣ- ਪੀਣ ਚੀਜ਼ਾਂ ਬਣਦੀਆਂ ਉੱਥੇ ਤਾ ਵੈਸੇ ਲੋਕੀ ਇਕੱਠਾ ਸਮਾਨ ਮੰਗ ਆਉਦੇ ਆ ਹਨਾ। ਉਹਨਾਂ ਵਿੱਚੋਂ ਕਿੰਨੀਆਂ ਚੀਜ਼ਾਂ ਖ਼ਰਾਬ ਹੁੰਦੀਆਂ ਕਿੰਨੀਆਂ ਸਹੀ ਹੁੰਦੀਆਂ। ਹਾਂਜੀ-ਹਾਂਜੀ। ਉਹ ਕੁਛ ਹੀ ਮਿਕਸ ਕਰ ਦਿੰਦੇ ਆ ਗੇ।
ਮਿਕਸ ਕਰ ਦਿੰਦੇ ਨੇ।
ਜਿਹਦੇ ਕਰਕੇ ਵੈਸੇ ਵੀ ਆਪਾਂ ਅੱਜ-ਕੱਲ੍ਹ ਦੇ। ਹਾਂਜੀ-ਹਾਂਜੀ। ਅੱਜ-ਕੱਲ੍ਹ ਦੇ ਲੋਕੀ ਤਾਂ ਵੈਸੇ ਵੀ ਜ਼ਿਆਦਾ ਬਾਹਰ ਦਾ ਖਾਣਾ ਪਸੰਦ ਕਰਦੇ ਆ। ਕਿਉਕਿ ਬਾਹਰ ਦੇ ਮਸਾਲੇ ਐਵੇ ਦੇ ਆ ਤੇ ਉਹਨਾਂ ਚ ਸਵਾਦ ਈ ਵੱਖਰਾ ਹੁੰਦਾ।
ਸਹੀ ਕਿਹਾ। ਬਾਹਰ ਦਾ ਏ ਜੰਕ ਫੂਡ ਫਾਸਟ ਫੂਡ ਵਗੈਰਾ ਤੇ ਬੰਦ ਹੀ ਕਰ ਦਿਉ ਖਾਣਾ।
ਹਾਂਜੀ।
ਕਿਉਕਿ ਨਾ ਬਿਮਾਰੀਆਂ ਵੀ ਬਹੁਤ ਫੈਲ ਰਹੀਆਂ ਨੇ ਬਾਹਰ ਦਾ ਖਾ ਕੇ ਨਾ ਕਈ ਬੰਦੇ ਬਿਮਾਰ ਹੋ ਰਹੇ ਨੇ।
ਬਿਮਾਰੀਆਂ ਕਰਕੇ ਦੇਖੋਂ ਜਿਵੇਂ ਆਪਾਂ ਖਾਣੇ ਹਾਂ। ਕਈ ਵਾਰ ਆਪਣੇ ਸਰੀਰ ਨੂੰ ਉਹ ਚੀਜ਼ ਚੰਗੀ ਹੁੰਦੀ ਆ ਕਈ ਵਾਰ ਨਹੀਂ ਚੰਗੀ ਨੀ ਦੇਖੋ ਕਿੰਨਾ ਧੂਣ ਮਿੱਟਾ ਪੈਂਦਾ ਉਹਦੇ ਤੇ। ਅੱਜ-ਕੱਲ੍ਹ ਤਾਂ ਵੈਸੇ ਵੀ ਬਾਹਰੋਂ ਕੁਛ ਵੀ ਨੀ ਖਾਣਾ ਚਾਹੀਦਾ।
ਸਹੀ ਕਿਹਾ ਵਰਕ ਆਊਟ ਕਰੋ ਆਪਣਾ। ਬਾਹਰ ਦਾ ਅਵੋਇਡ ਕਰੋ ਘਰ ਦਾ ਖਾਓ।
ਹਾਂਜੀ-ਹਾਂਜੀ। ਹੁਣ ਤਾਂ ਵੈਸੇ ਵੀ ਦੇਖੋ ਜਿਵੇਂ ਕਿ ਬਾਜ਼ਾਰ ਹਾਂਜੀ-ਹਾਂਜੀ। ਬਾਜ਼ਾਰਾਂ ਵਗੈਰਾ ਚ ਦੁੱਧ ਵਗੈਰਾ ਵੀ ਆ- ਪਾਂ ਲਿਆਣੇ ਹਾਂ ਹਨਾ। ਸੁੱਕਾ ਦੁੱਧ ਲਿਆਣੇ ਹਾਂ ਉਹਦੇ ਵਿੱਚ ਦੇਖੋ ਆਪਾਂ ਨੂੰ ਕਿਹੜਾ ਪੱਕਾ। ਕਾ ਪਤਾ ਹੁੰਦਾ ਵੀ ਵਧੀਆਂ ਤਰੀਕੇ ਨਾਲ਼ ਕਿ ਨਹੀਂ ਆਪਾਂ ਉਹ ਵੀ ਪੀ ਨੇ ਆ ਉਹਦੇ ਨਾਲ਼ ਫਿਰ ਕਿੰਨੀਆਂ ਬਿਮਾਰੀਆਂ ਲੱਗਦੀਆਂ
ਬਹੁਤ ਦਿੱਕਤ ਆਉਂਦੀ ਐ ਨਾ, ਬਾਹਰ ਮਤਲਬ ਬਹੁਤ ਉਹਰ ਕੰਪੀਟੀਸ਼ਨ ਵੀ ਬਹੁਤ ਹੋ ਗਿਆ ਇਸ ਕਰਕੇ ਮਿਕਸ ਚੀਜ਼ਾਂ ਵੀ ਬਹੁਤ ਮਿਲਣ ਲੱਗ ਗਈਆਂ ਨੇ
ਹਾਂਜੀ-ਹਾਂਜੀ।
' ' ਤੇ ਕੁਆਲਿਟੀ ਪਤਾ ਨ੍ਹੀਂ ਲੱਗਦੀ ਖ਼ਰਾਬ ਐ ਕਿ ਸਹੀ ਏ, ਬਹੁਤ ਵਧੀਆਂ ਤੁਸੀਂ ਦੱਸੋਂ ਜਿੰਮ ਜੁਮ ਜਾਂਦੇ ਓ, ਵਰਕ ਆਊਟ ਕਰਦੇ ਓ ਨੀ ਯੋਗਾ ਵਗੈਰਾ
ਨੀਂ ਘਰੇ ਵਿਹਲੇ
ਵਿਹਲੇ ਕੋਈ ਅੱਜ ਐਜ਼ੂਕੇਸ਼ਨ ਪੜ੍ਹਾਈ ਪੜਾਉਈ ਵਗੈਰਾ
ਹਮ ਹ ਬੱਸ ਹਾਊਸ ਵਾਈਫ਼ ਘਰੇ ਵਿਹਲੇ ਘਰ ਦਾ ਕੰਮ, ਸੌਂ ਜਾਓ, ਫ਼ੇਰ ਆਥਣੇ ਉੱਠ ਕੇ ਘਰ ਦਾ ਕਰ ਲੋ
ਅੱਛਿਆ, ਮਲਬ, ਮਤਲਬ ਟੰਗੇ ਏ ਹੋਏ ਓ, ਇਸ ਟੈਮ ਅੱਛਾ, ਫ਼ਿਰ ਛੁੱਟੀਆਂ 'ਚ' ਘੁੰਮਣ ਨੀ ਕ ਬੱਚਿਆਂ ਨਾਲ਼ ਕਿੱਧਰ ਫ਼ਿਰ ' '
ਬਹੁਤ ਜ਼ਿਆਦਾ ਦੇਖੋਂ, ਤਾਪਮਾਨ ਹੀ ਇੰਨਾ ਜ਼ਿਆਦਾ ਹੁੰਦਾ ਕਿ ਘਰੋਂ ਨਿਕਲਣ ਨੂੰ ਵੈਸੇ ਦਿਲ ਨੀ ਕਰਦਾ
' ' ਤੇ ਇਸ ਤਾਪਮਾਨ ਵਿੱਚ ਨਾ ਬਾਹਰ ਜਾਓ ਪਾੜਾ 'ਚ' ਮਜ਼ਾ ਆਏਗਾ
ਪਹਾੜਾ ਵਿੱਚ ਵੀ, ਫ਼ੇਰ ਵੀ ਆਉਣਾ ਤਾਂ ਵਾਪਸ ਈ ਆ ਪਿੰਡ ਈ
ਨਹੀਂ ਮਜ਼ਾ, ਜ਼ਿੰਦਗੀ ਦਾ ਮਜ਼ ਥੋੜ੍ਹਾ ਜਾ ਘੁੰਮੋ ਇੰਜੋਏ ਤੇ ਕਰੋ ਥੋੜ੍ਹਾ ਜਾ ਪਹਾੜਾਂ 'ਚ' ਪੀਸ
ਹਾਂਜੀ, ਵੈਸੇ ਤਾਂ ਅੱਜ-ਕੱਲ੍ਹ ਸਾ ਉੱਧਰ ਵੀ ਸਾਰਾ ਕੁਛ ਦੇਖ ਖੋ ਫੁੱਲ ਈ ਆ ਐਵੇਂ ਕਹੀਏ ਕਿਉਂਕਿ ਵਾਧੂ ਲੋਕ ਇਸ ਵਾਰ ਘੁੰਮਣ ਜਾ ਰਹੇ ਆ ਸਾਰਾ ਕੁਛ ਉੱਧਰ ਫੁੱਲ ਆ ਇੱਕਦਮ ਸਾ
ਨਹੀਂ, ਐਸੀ ਜਗ੍ਹਾ ਜਾਓ, ਲਦਾਖ਼ ਵਗੈਰਾ ਜਾਓ, ਮਨਾਲੀ ਸੂਰੀ ਵਗੈਰਾ ਜਾਓ, ਆਪਣਾ ਇੰਜੋਏ ਕਰੋ, ਠੰਡ ਦਾ ਮਜ਼ਾ ਲਓ, ਗਰਮੀ 'ਚ'
ਆਉਣਾ ਤਾਂ, ਫ਼ੇਰ ਵੀ ਵਾਪਿਸ ਘਰੇ ਈ ਹੁੰਦਾ ਜਿੰਨਾ ਮਰਜ਼ੀ ਬਾਹਰ ਘੁੰਮ ਲੋ, ਆਉਣਾ ਤਾਂ ਘਰੇ ਈ ਗਾ
ਕੋਈ ਨਾ ਘਰ ਤੇ ਪਹਾੜਾਂ 'ਚ' ਪਾ ਨਹੀਂ ਸਕਦੇ।
ਹਾਂਜੀ-ਹਾਂਜੀ ਇਹ ਤਾਂ ਹੈ।
ਐ ਤੇ ਬੱਸ ਘੁੰਮਣ ਆਸਤੇ ਬਣੀ ਆ ਜਗਾ।
ਵੈਸੇ ਕਈ ਲੋਕ ਐਵੇਂ ਦੇ ਹੁੰਦੇ ਆ ਜਿਨ ਮਤਲਬ ਕਿ ਜਿਹਨੇ ਘਰ ਤੇ ਘਰ ਦਿਆ ਸਭ ਤੋਂ ਵਧੀਆ ਹੁੰਦੇ ਆ, ਘਰੋਂ ਘਰ। ਪਰਿਵਾਰ ਤੋਂ ਵਧੀਆ ਹੁੰਦੇ ਹਨਾ, ਵਧੀਆ ਉਹਨਾਂ ਦੀ ਕਮਾਈ ਵਧੀਆ ਹੁੰਦੀ ਕਮਾਈ ਦੇ ਸਾਧਨ ਵਧੀਆ ਹੁੰਦੇ ਆ, ਉਹ ਲੋਕ ਵੈਸੇ ਉੱਥੇ ਜਾ ਕੇ ਰਹਿ ਸਕਦੇ ਆ। ਜਿਵੇਂ ਰੈਂਟ ਵਗੈਰਾ ਤੇ ਰਹਿ ਲੈਂਦੇ ਆ ਕਿਰਾਏ ਦੇ ਘਰ ਲੈ ਕੇ।
ਸਾਡੇ ਵਰਗਾ ਤਾਂ ਦੋ ਦਿਨ ਵਿੱਚ ਹੀ ਵਾਪਸ ਆ ਜਾਂਦਾ।
ਹਾਂਜੀ-ਹਾਂਜੀ ਇਹ ਤਾਂ ਹੈ।
ਖਰਚਾ ਬਹੁਤ
ਆਪਣੇ ਵਰਗਿਆਂ ਨੂੰ ਐਵੇਂ ਹੁੰਦਾ ਚਲੋ ਜੀ, ਪੈਸੇ ਖ਼ਤਮ ਚਲੋ ਘਰੇ ਚੱਲੀਏ।
ਚਲੋ ਘਰੇ। ਕਮੇਟੀ ਚੱਕੀ ਤੇ ਪਹਾੜਾਂ ਚਲੇ ਗਏ ਕਮੇ ਕਮੇਟੀ ਖਤਮ। ਉ ਸਹੀ ਕਿਹਾ।
ਹਾਂਜੀ।
ਸਾਡਾ ਤੇ ਬੱਸ ਐਵੇਂ ਚੱਲੀ ਜਾ ਰਿਹਾ ਸਾਰਾ ਘਰ ਬੱਸ ਵਿਹਲੇ। ' '
ਹੋਰ ਤੁਸੀਂ ਖੇਡਾਂ ਵਗੈਰਾ ਖੇਡਦੇ ਓ, ਕੋਈ ਖੇਡ ਖੇਡਦੇ ਓ?
ਹਾਂ, ਬਹੁਤ ਕੁਝ ਖੇਡਦੇ ਆ ਕ੍ਰਿਕਟ ਵਗੈਰਾ ਸਭ।
' ' ਖੇਡਾਂ ਖੇਡਣ ਨਾਲ ਵੈਸੇ ਆਪਣਾ ਸਰੀਰ ਵੈਸੇ ਵੀ ਤੰਦਰੁਸਤ ਰਹਿੰਦਾ ਗਾ ਦੇਖੋ ਕਸਰਤ ਵਗੈਰਾ ਹੁੰਦੀ ਰਹਿੰਦੀ ਆ ਗੀ।
' ' ' ' ਸਭ ਸਹੀ ਰਹਿੰਦਾ।
ਹਾਂਜੀ-ਹਾਂਜੀ ਇਹ ਤਾਂ ਹੈ।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
ਖੇਡਾਂ ਖੇਡਣ ਨਾਲ ਵੈਸੇ ਵੀ ਬੰਦਾ ਨਸ਼ਿਆਂ ਵੱਲ ਨਹੀਂ ਜਾਂਦਾ ਕਿਸੇ ਵੀ ਗ਼ਲਤ ਚੀਜ਼ ਵਿੱਚ ਨੀ ਪੈਂਦਾ ਗਾ।
ਨਸਾ ਤਾਂ ਹੈਈ ਬੇਕਾਰ ਚੀਜ਼।
ਹਾਂਜੀ-ਹਾਂਜੀ ਜੇ ਵੈਸੇ ਵੀ ਜੇਕਰ ਆਪਾਂ ਕੋਈ ਵੀ ਖੇਡ ਖੇਡਦੇ ਆ ਨਾ ਉਹਦੇ
ਬਾਕੀ ਅੱਜ-ਕੱਲ੍ਹ ਦੇ ਬਾਕੀ ਅੱਜ, ਅੱਜ ਅੱਜ-ਕੱਲ੍ਹ ਦੇ ਬੱਚੇ ਬਹੁਤ ਨਸ਼ੇ ਪੈ ਰਹੇ ਨੇ, ਇਹਨਾਂ ਨੂੰ ਕੁਛ ਨੀ ਪਤਾ ਹਲੇ। ਸਵਾਦ ਲੈ ਰਹੇ ਨੇ ਸੋਸਲ ਸਵਾਰਾ। ਨੇ ਤੇ ਵਧੀਆ ਚੀਜ਼ ਆ, ਇਹ ਅੰਦਰੋਂ ਖਤਮ ਕਰ ਰੀ ਏ ਅਗਰ ਹੈਬਿਟ ਬਣ ਗੀ ਤੇ। ਸਮਝੋ ਜ਼ਿੰਦਗੀ ਖ਼ਰਾਬ।
ਹਾਂਜੀ-ਹਾਂਜੀ ਇਹ ਤਾਂ ਹੈ।
ਇਸ ਕਰ
ਵੈਸੇ ਵੀ ਨਸ਼ਿਆ ਨਾਲ਼ ਅੱਜ-ਕੱਲ੍ਹ ਦੇ ਲੋਕਾਂ ਨੂੰ ਤਾਂ ਖੇਡਾਂ ਬਾਰੇ ਪਤਾ ਹੀ ਨੀ ਗਾ ਵੀ ਹਾਂ ਖੇਡਾਂ ਵੀ ਕੋਈ ਚੀਜ਼ ਆ।
ਅੱਜ-ਕੱਲ ਤੇ ਖਾਲੀ, ਫੋਨ ਚਲਾ ਲਿਆ, ਬਹਿ ਗਿਆ, ਬੱਸ, ਫੋਨ ਅ ਜੀ ਖੇਡਾਂ ਖੇਡਲੀਆ ਆ ਬੱਸ
ਹਾਂਜੀ-ਹਾਂਜੀ ਇਹ ਤਾਂ ਹੈ। ਫੋਨ ਕਰਕੇ ਵੀ ਦੇਖੋ ਕਿੰਨੇ ਨੁਕਸਾਨ ਹੁੰਦੇ ਆ ਹਨਾ, ਅਕ। ਅੱਖਾਂ ਦੇ ਅਸਰ, ਸੱਭ ਤੋਂ ਵੱਧ ਅੱਖਾਂ ਦੇ ਅਸਰ ਪਾਉਂਦਾ।
ਉੱਪਰੋਂ ਜਿਹੜੀ ਆਦਤ ਪੈ ਜੇ ਫੇਰ ਉਹ ਸਭ ਤੋਂ ਬੇਕਾਰ, ਬੰਦਾ ਟਾਈਮਰੇ ਲਾਇਗੜੀ। ਰੀਲਾ ਵੇਖਦਾ ਰਹਿੰਦਾ, ਪਤਾ ਨੀ ਰੀਲਾ ਸਾਲਾ ਕਿਹੜਾ ਜਾਦੂਏ ਬੰਦਾ ਹਰ ਟਾਈਮ ਬਹਿ ਕੇ ਰੀਲਾ ਹੀ ਵੇਖਦਾ ਰਹਿੰਦਾ। ਖ਼ਤਮ ਈ ਨੀ ਹੁੰਦੀ, ਖ਼ਤਮ ਈ ਨੀ ਹੁੰਦੀ, ਖ਼ਤਮ ਈ ਨੀ ਹੁੰਦੀ
ਹਾਂਜੀ।
' ' ਅੱਸੀ ਦਿਨ ਬੱਸ ਫਿਰ ਕੇ ਓਠ ਕੇ ਜਿੰਮ ਜਾਈਦੀ ਏ, ਪਹਿਲੇ
ਠੀਕ ਐ ਜੀ ਹਾਂ ਵਧੀਆ ਮੈ ਜਿੰਮ ਜਾਣਾ ਵੀ ਵਧੀਆ ਉਦੇ ਨਾਲ ਸਰੀਰ ਵਗੈਰਾ ਵਧੀਆ ਰਹਿੰਦਾ।
ਹਾਂਜੀ ਸਹੀ ਕਿਹਾ।
ਹਾਂਜੀ-ਹਾਂਜੀ ਸਵੇਰੇ ਉੱਠਣਾ ਤਾਂ ਵੈਸੇ ਹੀ ਸਭ ਤੋਂ ਵਧੀਆ ਹੈਗਾ ਬੈਸਟ। ਚਲੋ ਠੀਕ ਏ ਜੀ ਮੈਂ ਤੁਹਾਡੇ ਬਾਅਦ ਵਿੱਚ ਗੱਲ ਕਰਦੀ ਆ ਸਸ੍ਰੀ ਕਾਲ ਜੀ।
ਠੀਕ ਐ ਜੀ, ਮੈਂ ਵੀ, ਕਰਨਾ ਹੁਣੇ ਗੱਲ ਤੁਹਾਡੇ ਨਾਲ। ਸਸਰੀ ਕਾਲ ਜੀ, ਸਸਰੀ ਕਾਲ।